ਸਤਿ ਸ਼੍ਰੀ ਅਕਾਲ ਜੀ ਕੀ ਹਾਲ ਏ ਜੀ
ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੋ
ਸਭ ਵਧੀਆ ਜੀ ਤੁਸੀਂ ਸੁਣਾਓ
ਹਾਂਜੀ ਹਾਂਜੀ ਸ਼ੁਕਰ ਬਾਬੇ ਦਾ ਬਹੁਤ ਵਧੀਆ ਤੁਸੀਂ ਸਣਾਓ ਸਭ ਠੀਕ ਠਾਕ ਏ
ਸਭ ਵਧੀਆ ਜੀ ਸਭ ਵਧੀਆ
ਅੱਜ ਕੱਲ ਨਾ ਪੜ੍ਹਾਈ ਦਾ ਬਹੁਤ ਫੈਦਾ ਜੇ ਅੱਜ
ਹਾਂ ਮੈਂ ਆਪਣੇੇ ਬ ਬੱਚਿਆਂ ਨੂੰ ਸਮਝਾਉਂਦੀ ਹਾਂ ਪੜ੍ਹ ਪੜ੍ਹ ਲਓ ਪੜ੍ਹ ਲਓ ਕੱਲ ਨੂੰ ਤੁਹਾਡੇ ਕੰਮ ਆਏਗਾ ਤੇ ਸਮਝਦੇ ਈ ਨੀ ਬੱਚੇ
ਪੜ੍ਹਾਈ ਤਾਂ ਬਹੁਤ ਫੈਦਾ ਹੈ ਅੱਜ ਕੱਲ ਪੜ੍ਹਾਈ ਕਰ ਲਉ ਕੁੱਛ ਨ ਪਿਆ ਕੰਮ ਦੰਦਿਆਂ ਕੁਛ ਨੀ ਪਿਆ ਪੜ੍ਹਾਈ ਕਰ ਲੋ
ਮੈਂ ਕਹਿੰਦੀ ਹਾਂ ਪੜ੍ਹਿਆ ਪੜ੍ਹ ਲਿਖ ਲੋ ਕੋਈ ਅੱਛੀ ਨੌਕਰੀਆਂ ਮਿਲ ਜਾਣਗੀਆਂ ਅੱਛੇ ਪੈਸੇ ਕਮਾ ਲਓਗੇ ਉਹਨਾਂ ਨੂੰ ਪਤਾ ਨੀ ਆਪਣਾ ਕੀ ਵਪਾਰ ਚ ਸ਼ ਸ਼ੌਕ ਹੈਗਾ ਅਸੀਂ ਵਪਾਰ ਕਰਨਾ ਸਾਡਾ ਪਿਓ ਵਪਾਰ ਕਰਦੈ ਅਸੀਂ ਵੀ ਵਪਾਰ ਹੀ ਕਰੀਏ ਪਰ ਉਹਨਾਂ ਨੂੰ ਕੀ ਪਤਾ ਅੱਜ ਕੱਲ੍ਹ ਵਪਾਰਾਂ ਚ ਕੁਛ ਨੀ ਧਰਿਆ ਹੋਇਆ ਕੰਮ ਕਾਜ ਲੋਕਾਂ ਤੇ ਹੈ ਕੋਈ ਨੀ ਰੋਟੀ ਖਾਣ ਦੇ ਲਾਲੇ ਪਏ ਹੋਏ ਨੇ ਸਾਰਾ ਕੰਮ ਤਾਂ ਡਿਜੀਟਲ ਹੋ ਅੱ ਕੱਲ ਔਨਲਾਈਨ ਤੋਂ ਸਾਰਾ ਕੰਮ ਹੁੰਦੈ ਤੇ ਬਿਨ ਵਪਾਰ ਕੀ ਰਹਿਣੇ ਨੇ ਲੋਕਾਂ ਦੇ
ਬਿਲਕੁਲ ਬਿਲਕੁਲ ਠੀਕ ਕਹਿ ਰਿਹਾ ਜੇ ਮੈਂ ਸਮਝਾ ਰਿਹਾ ਸੀ ਬੱਚਿਆਂ ਨੂੰ ਮੈਂ ਕਿਹਾ ਪੜ੍ਹ ਲੋ ਬੱਚੇ ਪੜ੍ਹ ਲੋ ਅੱਜ ਕੱਲ੍ਹ ਪੜ੍ਹਾਈ ਦਾ ਬਹੁਤ ਫੈਦਾ ਜੇ
ਪਹਿਲੇ ਅਸੀਂ ਪਹਿਲੇ ਅਸੀਂ ਲੋਕੀ ਕਹਿੰਦੇ ਸੀ ਕਿ ਬੈਂਕਾਂ ਚ ਚਲੇ ਜਾਓ ਪੈਸੇ ਜਮਾ ਕਰਾਇਓ ਅੱਜ ਕੱਲ੍ਹ ਦੋ ਮਿੰਟ ਲਾਂਦੇ ਨੇ ਫੋਨ ਚ ਬੱਚੇ ਪੈਸੇ ਜਮਾ ਕਰਾ ਦਿੰਦੇ ਨੇ ਪੈਸੇ ਕਢਾ ਵੀ ਲੈਂਦੇ ਨੇ ਪੇਮੈਂਟ ਕਿਸੇ ਨੂੰ ਕਰਨੀ ਹੋਵੇ ਉਹ ਵੀ ਕਰ ਦਿੰਦੇ ਨੇ ਪਤਾ ਨੀ ਚੱਲਦਾ ਘਰ ਬੈਠੇ ਬੈਠੇ ਸਾਰੇ ਕੰਮ
ਉਹ ਟੈਕਨੋਲੋਜੀ ਆਗੀ ਨਾ ਜੀ ਪੜ੍ਹਾਈ ਦੇ ਕਾਰਨ ਹੈਗਾ ਹੈ ਪੜ੍ਹਾਈ ਟੈਕਨੋਲੋਜੀ ਬੱਚੇ ਪੜ੍ਹਦੇ ਨੇ ਅੱਜ ਕੱਲ ਨੀ ਨੀਂ ਟੈਕਨੋਲੋਜੀ ਆ ਰਹੀ ਹੈ ਅਵਿਸ਼ਕਾਰ ਕਰ ਰਹੇ ਨੇ ਲੋਕੀ ਜਿਵੇਂ ਮੋਬਾਇਲ ਆ ਗਿਆ ਪਹਿਲੇ ਪੇਜਰ ਸੀ ਪਹਿਲੇ ਫਿਰ ਉਸ ਤੋਂ ਬਾਅਦ ਹੁਨ ਐ ਮੋਬਾਈਲ ਆ ਕੇ ਐ ਹੁਣ ਮੋਬਾਇਲ ਸਾਰੇ ਕੰਮ ਕਰਲੋ ਬੈਠੇ। ਗੱਲ ਕਰ ਲਓ। ਨਾ ਕੀਤੇ ਜਾਣਾ ਐ। ਦੇਖਣਾ ਐ, ਪੁੱਛਣਾ ਐ, ਗੱਲ ਕਰ ਲਓ, ਆਮਣੇ ਸਾਹਮਣੇ ਜਿਵੇਂ ਵੀਡੀ ਕਾਲਿੰਗ ਕਰ ਲੋ, ਜਿਵੇਂ ਆਮਨੇ ਸਾਹਮਣੇ ਬੰਦਾ ਬਹਿ ਕੇ ਗੱਲ ਕਰੋ ਜਿਵੇਂ
ਹਾਂਜੀ-ਹਾਂਜੀ, ਮੈਂ ਤੇ ਕਹਿੰਨੀ ਆਂ ਬੱਚਿਆਂ ਨੂੰ, ਤੁਸੀਂ ਪੜ੍ਹੋ, ਅੱਜ ਪੜੋਗੇ ਲਿਖੋਗੇ ਕੱਲ ਕੁੱਝ ਬਣ ਜਾਓਗੇ। ਕਦੇ ਆਪਣੇ ਮਾਂ, ਮਾਂ-ਪਿਓ ਦਾ ਨਾਮ ਰੋਸ਼ਨ ਕਰੋਗੇ, ਕੁਛ ਅੱਛੇ ਪੈਸੇ ਕਮਾ ਲਓਗੇ, ਨੌਕਰੀਆਂ ਲੱਗ ਜਾਓਗੇ ਚੰਗੀਆਂ, ਤੁਹਾਡਾ ਭਵਿਸ਼ ਸੁਧਰ ਜਾਣਾ ਐ।
ਹਾਂਜੀ, ਹਾਂਜੀ, ਹਾਂਜੀ।
ਤੁਹਾਡੇ ਬੱਚੇ ਸਹੀ ਪੜ੍ਹਦੇ ਨੇ, ਤੁਹਾਡੇ ਬੱਚੇ ਪੜ੍ਹਨ ਚ ਲਾਇਕ ਨੇ? ਉਹ ਵੀ ਫੋਨਾਂ ਤੇ ਹੀ ਪੜ੍ਹਦੇ ਨੇ ਜਾਂ ਵੈਸੇ ਵਧੀਆ ਪੜ੍ਹਦੇ ਨੇ?
ਦੋਨੋ, ਦੋਨੋ ਪੜਦੇ ਜੀ, ਮੋਬਾਇਲ ਤੇ ਵੀ ਪੜ੍ਹਦੇ ਨੇ, ਉਹ ਵੀ ਕਰਦੇ, ਜੇ ਲੋੜ ਹੋਵੇ ਜੇ
ਅੱਜ ਕੱਲ੍ਹ ਤੇ ਛੁੱਟੀਆਂ ਹੋਣੀਆਂ ਬੱਚਿਆਂ ਦੀਆਂ?
ਛੁੱਟੀਆਂ ਹੈ ਜੀ ਅੱਜ ਕੱਲ ਤੋਂ।
ਹਾਂ ਤੇ ਕਿਵੇਂ ਪੜ੍ਹਦੇ, ਪੜ੍ਹਦੇ ਲਿਖਦੇ ਪਏ ਨੇ, ਅੱਜ ਕੱਲ੍ਹ ਮੋਬਾਇਲ ਚ ਪੜ੍ਹਦੇ ਪ ਅੱਜ ਕੱਲ ਭਾਜੀ ਤੁਹਾਨੂੰ ਨੀ ਪਤਾ, ਪੜ੍ਹਾਈ ਦਾ ਫੋਨਾਂ ਵਿੱਚ ਹੀ ਸਾਰੀ ਪੜ੍ਹਾਈ ਰਹਿ ਗੀ ਏ, ਸਾਰਾ ਮੈਡਮਾਂ ਜੋ ਕੰਮ ਭੇਜਦੀਆਂ ਨੇ ਉਹ ਵੀ ਫੋਨਾਂ ਵਿੱਚ ਭੇਜ ਦਿੰਦੀਆਂ ਨੇ, ਬੱਚੇ ਕੀ ਕਰਨ? ਬੱਚੇ ਵੀ ਮਜਬੂਰ ਨੇ ਵਿਚਾਰੇ ਕੀ ਕਰਨ। ਫੋਨ ਖੋਲ ਖੋਲ ਕੇ ਪੜ੍ਹਦੇ ਰਹਿੰਦੇ ਨੇ, ਇਹਨਾਂ ਦੀਆਂ ਅੱਖਾਂ ਖਰਾਬ ਹੋ ਚੱਲੀਆਂ ਮੇਰੇ ਬੱਚਿਆਂ ਚਸ਼ਮੇ ਲੱਗ ਗਏ ਐਡੇ ਵੱਡੇ-ਵੱਡੇ।
ਵਾਹਿਗੁਰੂ-ਵਾਹਿਗੁਰੂ, ਕੀ ਗੱਲਾਂ ਕਰ ਰਹੇ ਹੋ?
ਤਾਂਹੀ ਕਹਿੰਨੀ ਆਂ ਬੱਚਿਆਂ ਨੂੰ ਕਿ ਫੋਨਾਂ ਨੂੰ ਛੱਡੋ। ਉਹਨਾਂ ਵਿੱਚ ਕੁਛ ਨੀ ਧਰਿਆ ਹੋਇਆ, ਪਰ ਅੱਜ ਕੱਲ੍ਹ ਬੱਚੇ ਵੀ ਮਜਬੂਰ ਨੇ ਕੀ ਕਰੀਏ ਭਾਜੀ।
ਇਹ ਠੀਕ ਹੈ ਪੜ੍ਹਾਈ ਕਰੋ ਘੰਟਾ ਦੋ ਘੰਟਾ ਦੇ ਦੇਖਣ ਨੂੰ ਦਿਓ, ਕੋਈ ਐਸੀ ਗੱਲ ਨਹੀਂ ਬਸ ਆਪਣਾ ਆਰਾਮ ਕਰੋ, ਆਪਣੀ ਪੜ੍ਹਾਈ ਕਰੋ, ਕਿਤਾਬਾਂ ਪੜ੍ਹੋ, ਪੜ੍ਹੋ ਜ਼ਰਾ ਪੜ੍ਹਨਾ
ਮੈਂ ਤੇ ਬੱਚਿਆਂ ਨੂੰ ਕਹਿੰਨੀ ਆਂ ਮੈਂ ਫੋਨਾਂ ਚ ਕੁਛ ਨੀ ਧਰਿਆ ਕਿਤਾਬ ਖੋਲੋ, ਕਿਤਾਬ ਦਾ ਪੂਰਾ ਤੁਸੀਂ ਚਾਹੇ ਉਹ ਅਹ ਪੂਰਾ ਉਹਦਾ ਸਿਲੇਬਸ ਪੜ੍ਹ ਲਓ ਕੀ ਸਿਲੇਬਸ ਹੈਗਾ? ਤੇ ਪੂਰੇ ਪਾਠ ਵਿੱਚ ਕੀ ਪੜ੍ਹਿਆ ਕੀ ਕੁਛ ਦਿੱਤਾ ਹੋਇਆ, ਉਹਨੂੰ ਅੱਛੀ ਤਰ੍ਹਾਂ ਪਾਠ ਨੂੰ ਪੜ੍ਹ ਲਓ ਤੇ ਤੁਸੀਂ ਉਹਨੂੰ ਉਹਦੇ ਉਹ ਬਣਾ ਕੇ ਨਾ ਅਹ ਕਹਿੰਦੇ ਨੇ, ਨੋਟਸ ਬਣਾ ਕੇ ਉਹਦੇ ਆਪਣੇ ਪੇਪਰਾਂ ਚ ਬਣਾਈ ਜਾਓ ਤੇ ਉਹਨਾ ਨੂੰ ਯਾਦ ਕਰੀ ਜਾਓ। ਫੋਨ ਚ ਤੁਹਾਨੂੰ ਲੋੜ ਹੀ ਨੀ ਪੈਣੀ ਫੋਨ ਵਿਚ ਵੀ ਭਾਜੀ ਏਹੀ ਕਰਦੇ ਨੇ, ਨਵੇਂ ਨਵੇਂ ਉਹ ਟੀਚਰਾਂ ਆ ਗਈਆਂ ਨੇ, ਉਹ ਸਮਝਾਦੀਆਂ ਨੇ ਫੋਨ ਚ ਹੋਰ ਕੀ ਐ। ਏਹੀ ਬੱਚੇ ਆਪ ਕਿਤਾਬਾਂ ਚ ਪੜ੍ਹ ਕੇ ਤੇ ਲਿਖ ਲੈਨ, ਸਮਝ ਲੈਨ ਤੇ ਉਹਨਾਂ ਨੂੰ ਸਮਝ ਆ ਜਾਏਗਾ।
ਪਹਿਲੇ ਤੇ ਮੋਬਾਇਲ ਹੁੰਦੇ ਸੀ ਪਹਿਲੇ ਸਭ ਬੱਚੇ ਕਿਤਾਬਾਂ ਪੜ੍ਹਦੇ ਸੀ ਸਾਰੇ ਸਾਰੇ
ਅਸੀਂ ਲੋਕੀ, ਅਸੀਂ ਲੋਕੀ ਭਾਜੀ ਪੜ੍ਹਦੇ ਨੀ ਸੀ, ਅਸੀਂ ਕੋਈ ਮੋਬਾਇਲਾਂ ਚ ਪੜ੍ਹਦੇ ਸੀ। ਅਸੀਂ ਕਿਤਾਬਾਂ ਤੋਂ ਹੀ ਪੜ੍ਹੇ ਆਂ, ਕਿਤਾਬਾਂ ਤੋਂ ਹੀ ਪੜ੍ਹਦੇ ਸੀ, ਕਿਤਾਬਾਂ ਪੜ੍ਹ ਪੜ੍ਹ ਕੇ ਪੇਪਰ ਦਿੱਤੇ ਨੇ, ਪਾਸ ਹੋਏ ਨੀ ਅੱਜ ਕੱਲ ਦੇ ਬੱਚਿਆਂ ਫੋਨਾਂ ਬਿਨਾ ਉਹਨਾਂ ਦੀ ਜ਼ਿੰਦਗੀ ਕੋਈ ਨੀ।
ਠੀਕ ਗੱਲ ਕਹਿ ਰਹੇ ਹੋ, ਰੋਟੀ ਵੀ ਖਾਣਗੇ ਮੋਬਾਇਲ ਦੇਖ ਕੇ ਖਾਣਗੇ, ਸਾਰੇ ਕੰਮ ਮੋਬਾਇਲ ਤੇ ਕਰਨਗੇ ਸਾਰੇ।
ਹਾਂਜੀ ਹਾਂਜੀ ਮੈਂ ਤੇ ਕਹਿੰਦੀ ਰਹਿੰਦੀ ਹਾਂ ਪੜ੍ਹ ਲਓ ਜ਼ਿੰਦਗੀ ਚ ਕੁੱਝ ਬਣ ਜੋ ਪੜ੍ਹਾਈ ਦੀ ਬੜੀ ਕੀਮਤ ਹੈਗੀ ਅੱਜ ਕੱਲ੍ਹ ਦੀ ਡੇਟ ਚ ਹਾਂਜੀ ਹਾਂਜੀ
ਖੁਸ਼ੀ ਹੋ ਕਿ ਨਾ ਪੜ੍ਹਾਓ ਵਧ ਤੋਂ ਵਧ ਪੜਾਓ
ਪੜ੍ਹਾਈਆਂ ਦਾ ਵੀ ਭਾਜੀ ਬੜਾ ਫਰਕ ਹੈ ਅੱਜ ਕੱਲ੍ਹ ਪਹਿਲੇ ਦੀ ਪੜ੍ਹਾਈ ਚ ਹੁਣ ਦੀ ਪੜ੍ਹਾਈ ਚ ਵੀ ਬੜਾ ਫ਼ਰਕ ਹੈ ਜਿਵੇਂ ਜਿਵੇਂ ਟੈਕਨੋਲੋਜੀ ਵਧੀ ਤਕਨੀਕਾਂ ਵਧੀਆ ਨੇ ਉਵੇਂ ਪੜ੍ਹਾਈ ਵੀ ਥੋੜੀ ਮੁਸ਼ਕਿਲ ਹੋ ਗਈ ਬੱਚੇ ਵੀ ਕੀ ਕਰਨ ਵਿਚਾਰੇ ਉਹ ਵੀ ਮਜਬੂਰ ਨੇ
ਪਹਿਲੇ ਸਾਲ ਪੈ ਪੈੇ ਵੱਧ ਮਿਲਦੇ ਨੇ ਨਾ ਜੀ ਹੁਣ ਪਹਿਲੇ ਪੈਸੇ ਘੱਟ ਮਿਲਦੇ ਪੈਸੇ ਵੱਧ ਮਿਲਦੇ ਹੁਣ ਪੈਸੇ ਤਿੰਨ ਅੱਖਾ ਵੀ ਮਿਲਦਾ ਇਹਨਾਂ ਨੂੰ ਪੈਕੇਜ ਮਿਲਦਾ ਪੂਰਾ
ਇਹ ਵੀ ਫਾਇਦਾ ਭਾਜੀ ਪਰ ਇਹ ਵੀ ਗੱਲ ਹੈਗੀ ਪੜ੍ਹਾਈ ਭਾਵੇਂ ਮੁਸ਼ਕਿਲ ਜ਼ਰੂਰ ਹੋ ਗਈ ਹੈ ਪਰ ਫੇਰ ਵੀ ਬੱਚੇ ਸੋਚ ਸੌ ਨੰਬਰ ਲੈਂਦੇ ਪਏ ਨੇ ਹੁਣ ਪਿੱਛੇ ਰਿਜ਼ਲਟ ਆਏ ਨੇ ਦਸਵੀਂ ਬਾਰਵੀਂ ਦੇ ਸੋ ਚ ਸੌ ਨੰਬਰ ਵੀ ਬੱਚੇ ਲੈ ਕੇ ਆਏ ਨੇ ਪੜ੍ਹਨ ਵਾਲੇ ਬੱਚੇ ਲੈਂਦੇ ਵੀ ਪਏ ਨੇ
ਹੂੰ ਹੂੰ
ਔਰ ਅੱਛੀਆਂ ਅੱਛੀਆਂ ਨੌਕਰੀਆਂ ਵੀ ਕਰਦੇ ਪਏ ਨੇ
ਉਹ ਕੰਪਨੀ ਲੈ ਆਪ ਹੀ ਲੈ ਦੇ ਜਦੋਂ ਜਾਣਗੇ ਲੋੜ ਹੀ ਪੈਂਦੀ ਉਹ ਨੂੰ ਕਿੱਥੇ
ਹਾਂ ਪੜ੍ਹਾਈਆਂ ਕਰਦੇ ਕਰਦੇ ਬੱਚਿਆਂ ਨੂੰ ਕੰਪਨੀਆਂ ਲੈ ਜਾਂਦੀਆਂ ਨੇ ਨਾਲ ਹੀ ਕਿ ਸਾਨੂੰ ਤੁਹਾਡੀ ਲੋੜ ਹੈ ਤੁਸੀਂ ਸਾਡੀ ਕੰਪਨੀ ਜਾ ਕੇ
ਵਾਹ ਵਾਹ ਵਾਹ ਬੱਚ ਉਹ ਜਿਹੜੇ ਲਾਇਕ ਬੱਚੇ ਉਹਨਾਂ ਨੂੰ
ਹਾਂ ਇਹੀ ਤੇ ਗੱਲਾਂ ਅਸੀਂ ਬੱਚਿਆਂ ਨੂੰ ਸਮਝਾਂਦੇ ਹਾਂ ਪੜ੍ਹ ਲਿਓ ਪੜ ਕੇ ਆਪਣੀ ਜ਼ਿੰਦਗੀ ਕੁਛ ਬਣਾ ਲਓ
ਆਪਣੇ ਵੀ ਤੇ ਦੂਜੇ ਦੇ ਵੀ ਬੱਚੇ ਨੀ ਮਾਂ ਪਿਓ
ਹਾਂ ਮਾਂ ਪਿਓ ਦਾ ਭਵਿਸ਼ ਤੇ ਵੈਸੇ ਹੀ ਸੁਧਰ ਜਾਣਾ ਬੱਚਾ ਇੱਕ ਪੜ੍ਹਿਆ ਗਿਆ ਤੇ ਸਾਡੇ ਤੇ ਡੈਡੀ ਕਹਿੰਦੇ ਹੁੰਦੇ ਸੀ ਇੱਕ ਬੱਚਾ ਪੜ੍ਹ ਜਾ ਤੇ ਸਾਰੇ ਪਰਿਵਾਰ ਦਾ ਟਰੱਕ ਨਿਕਲ ਜਾਂਦਾ
ਬਿਲਕੁਲ ਜੀ ਠੀਕ ਗੱਲ ਕਹਿ ਰਹੇ ਸੀ ਜੀ ਡੈਡੀ ਜੀ ਤੁਹਾਡੇ ਜਦੋ ਤੁਙਾ ਬੱਚਾ ਪੜ੍ਹਦਾ ਤੁਹਾਡਾ ਬੱਚਾ ਪੜ੍ਹਦਾ ਜੇ ਕੋਈ ਨੀ
ਸਾਡਾ ਬੱਚਾ ਪੜ੍ਹਦਾ ਹੈ ਵਾਹਿਗੁਰੂ ਦੀ ਕਿਰਪਾ ਜੀ
ਠੀਕ ਠੀਕ ਮੋਬਾਇਲ ਤੇ ਹੀ ਆਪ ਆਪਣੇ ਆਪ ਪੜਦਾ ਜੀ
ਮੋਬਾਇਲ ਤੇ ਵੀ ਪੜ੍ਹਦਾ ਕਈ ਵਾਰੀ ਆਪਣੇ ਆਪ ਵੀ ਪੜ੍ਹਦਾ ਮੈਨੂੰ ਕਹਿੰਦਾ ਤੇ ਰਹਿੰਦਾ ਕਿਤਾਬਾਂ ਮੰਗਵਾ ਦਿਓ ਮੈਂ ਤੇ ਕਿਤਾਬਾਂ ਮੰਗ ਦੇਂਦੀ ਹਾਂ ਅੱਜ ਕੱਲ ਕਿਤਾਬਾਂ ਵੀ ਭਾਜੀ ਨਵਾਂ ਸਿਸਟਮ ਆ ਗਿਆ ਔਨਲਾਈਨ ਕਿਤਾਬਾਂ ਆ ਜਾਂਦੀਆਂ ਨੇ ਪਹਿਲੇ ਤਾਂ ਅਸੀਂ ਦੁਕਾਨਾਂ ਤੇ ਜਾਂਦੇ ਸੀ ਕਿਤਾਬਾਂ ਲੈਣ ਅੱਜ ਕੱਲ ਤੇ ਬੱਚੇ ਫੋਨ ਤੇ ਔਡਰ ਕਰ ਦਿੰਦੇ ਨੇ ਘਰ ਹੀ ਕਿਤਾਬ ਆ ਜਾਂਦੀ ਬੱਚਿਆਂ ਨੂੰ ਕਿ ਜਾਣ ਲੋੜੀ ਨੀ ਪੈਂਦੀ
ਹਾਂਜੀ ਹਾਂਜੀ ਠੀਕ ਕਹਿ ਰਹੇ ਵੈਸੇ ਮੋਬਾਇਲ ਦੀ ਮਹਿਰਬਾਨੀ ਸਾਰੀ
ਹਾਂ ਉਹੀ ਤੇ ਕਹਿ ਰਹੀ ਹਾਂ ਮੈਂ ਤੇ ਹੈਰਾਨ ਹੋ ਗਈ ਉਹਨੇ ਮਿੰਟ ਔਡਰ ਕੀਤੀ ਤੇ ਅਗਲੇ ਦਿਨ ਕਿਤਾਬ ਘਰ ਆ ਗਈ। ਭਾਜੀ ਫੋਨ ਤੇ ਹੀ ਉਹਨੇ ਪੇਮੈਂਟ ਕਰਤੀ ਨਾ ਕਿੱਥੇ ਜਾਣਾ ਪਿਆ ਨਾ ਆਣਾ ਪਿਆ ਬੈਠੇ ਬਿਠਾਏ ਸਾਰਾ ਕੰਮ ਹੋ ਗਿਆ
ਹਾਂਜੀ-ਹਾਂਜੀ ਇਹ ਤੇ ਗੱਲ ਹੈ, ਮੋਬਾਈਲ ਨਾਲ ਖਰਾ ਬਹੁਤ ਸੁੱਖ ਹੈ।
ਘਰ ਬੈਠੇ-ਬੈਠੇ ਸਾਰੇ ਕੰਮ ਕਰ ਲੈਂਦੇ ਨੇ ਬੱਚੇ, ਅਸੀਂ ਲੋਕੀ ਪਹਿਲੇ ਬੱਚਿਆਂ ਨੂੰ ਦੜਾਉਂਦੇ ਸੀ, ਜਾਂ ਇੱਕ ਗਲੀ ਚ ਦੂਜੀ ਗਲੀ ਤੇ ਭੱਜਾ ਤੇ, ਸਮਾਨ ਲਿਆ, ਮਿੰਟਾਂ ਚ ਬੱਚੇ ਔਡਰ ਕਰਦੇ ਨੇ ਫੋਨ ਤੇ ਘਰ ਹੀ ਸਮਾਨ ਦੇਣ ਆ ਜਾਂਦੇ।
ਠੀਕ ਹੈ, ਖਾਣਾ ਖਾਣਾ ਪੀਣਾ ਵੀ ਕਰਤਾ ਆ ਜਾਣਾ ਹੈ।
ਹਾਂ ਖਾਣਾ ਪੀਣਾ ਵੀ ਸਭ ਆ ਜਾਂਦਾ ਹੈ, ਭਾਜੀ। ਕੁੱਝ ਨਾ ਬਣਾਉਣ ਦਾ ਮਨ ਹੋਵੇ, ਤੇ ਮਿੰਟਾਂ ਚ ਬੱਚੇ ਔਡਰ ਕਰ ਦਿੰਦੇ ਨਹੀਂ ਖਾ ਅੱਜ ਨੀ ਖਾਣਾ ਜੀ ਅਸੀਂ ਇਹ ਸਬਜ਼ੀ ਨੀ ਖਾਣੀ ਜੀ ਮਿੰਟ ਚ ਔਡਰ ਕਰ ਦਿੰਦੇ ਜਮੈਟੋ ਤੇ ਜਾਂ ਕਿਧਰੇ ਵੀ ਤੇ ਕਹਿੰਦੇ ਨੇ ਚਲੋ ਵੀ ਘਰ ਹੀ ਆ ਗਿਆ ਸਮਾਨ।
ਠੀਕ ਹੈ ਠੀਕ ਹੈ, ਜੀ ਵਧੀਆ ਜੀ ਬੈਸੈ ਇਹਦਾ ਬੱਚੇ ਵੀ ਐਵੇਂ ਰੋਜ਼ ਗੰਦੀ ਆਦਤ ਵੀ ਪੈਦੀ ਬੱਚੇ ਰੋਜ਼ ਖਾ ਕੇ ਆਣ ਦੀ,
ਪਰ ਭਾਜੀ ਘਰ ਦਾ ਵੀ ਖਾਣਾ ਖਾਣਾ ਚਾਹੀਦਾ ਅੱਜ ਕੱਲ ਬਿਮਾਰੀਆਂ ਇੰਨੀਆਂ ਵੱਧ ਗਈਆਂ ਸੀ, ਕਿ ਅੱਛੇ ਤਾਂ ਵੱਧ ਕੀ ਐ। ਐ ਇਹਨਾਂ ਦੀ ਪੜ੍ਹਾਈ ਵੀ ਤੇ ਈ ਜਾਏਗੀ ਅੱਜ ਕੱਲ੍ਹ ਪੜ੍ਹਾਈ ਵਿੱਚ ਸਾਰਾ ਕੁੱਛ ਦੱਸਦੇ ਨੇ ਕਿ ਤੁਸੀਂ ਕੀ ਖਾਣਾ ਹੈ, ਕੀ ਪੀਣਾ ਕਿਸ ਤਰ੍ਹਾਂ ਖਾਣਾ ਕਿੰਨਾ ਖਾਣਾ ਇਹ ਸਾਰਾ ਕੁਛ ਪੜ੍ਹਾਈ ਵਿੱ ਐਨਾ ਦੇ ਆਇਆ ਅ ਸ਼ਾਮਿਲ ਹੋ ਗਿਆ ਅੱਜ-ਕੱਲ, ਜਿਹੜੇ ਵਿਗਿਆਨ ਪੜ੍ਹਦੇ ਪਏ ਨੇ, ਸ ਸਮਾਜਿਕ, ਪੜਦੇ ਪਏ ਨੇ, ਸਾਰਿਆਂ ਵਿੱਚ ਐਈ ਆਦਾ ਪਿਆ ਅੱਜ ਕੱਲ, ਕਿਤਾਬਾਂ ਦੇ ਪਾਠ ਹੀ ਇਹਨਾਂ ਐਈ, ਬਣ ਗਏ ਨੇ, ਕੀ ਖਾਣਾ ਪੀਣਾ ਕਿਵੇਂ ਤੁਸੀਂ ਆਪਣੇ ਹਸਬੈਂਡ ਠੀਕ ਰੱਖਣਾ ਹੈ, ਕਿਵੇਂ ਤੁਸੀਂ ਰਹਿਣਾ ਕਿਹੜੇ ਤੁਸੀਂ ਕੱਪੜੇ ਪਾਉਣੇ ਸਾਰਾ ਕੁਛ ਪੜ੍ਹਾਈ ਵਿੱਚ ਵੀ ਤੇ ਐਈ ਆ ਗਿਆ।
ਠੀਕ ਠੀਕ ਹੈ, ਤੁਸੀਂ ਲੱਗਦੇ ਬੱਚੇ ਪੜ੍ਹਾਉਂਦੇ ਹੋਗੇ, ਤੁਸੀਂ ਤਾਂਹੀ ਤਾ ਇਹ ਤੁਹਾਨੂੰ ਜ਼ਿਆਦਾ ਅ ਗਿਆਨ ਹੈ ਤੁਹਾਨੂੰ ਜ਼ਿਆਦਾ
ਹਾਂਜੀ-ਹਾਂਜੀ, ਮੈਂ ਆਪਣੇ ਬੱਚਿਆਂ ਨੂੰ ਆਪ ਪੜ੍ਹਾਨੀ ਆ,
ਬਹੁਤ ਵਧੀਆ ਕਰਦੇ ਹੋ ਫਿਰ ਤਾਂ ਬਹੁਤ ਵਧੀਆ ਕਰਦੇ ਔ ਘਰ ਦਾ ਕੰਮ ਵੀ ਸਾਰਾ ਕਰਦੇ ਔ।
ਹਾਂਜੀ-ਹਾਂਜੀ, ਸਾਰੇ-ਸਾਰੇ ਘਰ ਦੇ ਕੰਮ ਵੀ ਕਰ ਲੈਨੇ ਆ ਬੱਚਿਆਂ ਨੂੰ ਪੜਾ ਵੀ ਲੈਂਨੇ ਆ। ਮੈਨੂੰ ਤੇ ਆਪਣੇ ਤੇ ਵਿਸ਼ਵਾਸ ਤੇ ਭਾਜੀ ਮੈਂ ਪੜ੍ਹਾ ਲੈਂਨੀ ਹਾਂ ਵੀ ਬੱਚਿਆਂ ਨੂੰ ਬਾਹਰ ਕਿੱਥੇ ਭੇਜਾਂ ਬੱਚਿਆਂ ਨੂੰ ਅੱਜ ਕੱਲ੍ਹ ਬਾਹਰ ਦਾ ਮਾਹੌਲ ਬੜਾ ਖ਼ਰਾਬ ਹੈ, ਭਾਜੀ ਬੱਚੇ ਆਪਣੇ ਸਾਹਮਣੇ ਰਹਿਣ ਬ ਵਧੀਆ ਰਹਿੰਦਾ।
ਇਹ ਠੀਕ ਕਹਿ ਰਹੇ ਔ ਬਹੁਤ ਸਹੀ ਗੱਲ ਕਰ ਰਹੇ, ਮੈਂ ਮਿਹਨਤ ਲਗਦੀ ਬਸ ਥੋੜਾ ਮਿਹਨਤ ਲੱਗੇਗੀ ਔਰ,
ਹਾਂਜੀ-ਹਾਂਜੀ-ਹਾਂਜੀ-ਹਾਂਜੀ, ਤੁਸੀਂ ਤੁਸੀਂ ਬੱਚਿਆਂ ਨੂੰ ਆਪ ਪੜ੍ਹਾਉਂਦੇ ਹੋ। ਭਾਜੀ ਬਾਹਰ ਭੇਜ ਦਿਓ।
ਸਾਢੇ ਤੇ ਵਜੇ ਘਰ ਬੱਚਿਆਂ ਸੰਭਾਲਦੀ ਸਾਰੀ ਉਹੀ ਦੇਦੀ ਅਸੀਂ ਬਾਹਰ ਦਾ ਅਸੀਂ ਕੰਮ ਸੰਭਾਲਦੇ ਐ ਉਹ ਘਰ ਦੀ ਬੱਚਿਆਂ ਨੂੰ ਸੰਭਾਲਦੀ ਹੈ।
ਹਾਂਜੀ-ਹਾਂਜੀ, ਬਹੁਤ ਵਧੀਆ ਜੀ ਘਰ ਹੀ ਖਾਣਾ ਬਣਾਉਂਦੀ ਆ ਜਾਂ ਬਾਹਰੋਂ ਮੰ ਖਾਦੇ ਐ ਬੱਚੇ ਤੁਹਾਡੇ,
ਹੁਣ ਉਹ ਤੇ ਉਹੀ ਜਾਣਾ ਜੀ ਇੱਥੇ ਦੇ ਬੈਠੇ ਨੇ ਦੁਕਾਨ ਤੇ ਘਰ ਦੇ ਖਾਂਦੇ ਬਾਹਰ ਦੇ ਖਾਂਦੇ ਐਸੀ ਗੱਲ ਤਾਂ ਨਹੀਂ ਹੈ।
ਤੁਸੀਂ ਤੇ ਆਪਣਾ ਕੰਮ ਕਰਦੇ ਹੋ ਭਾਜੀ ਪਰ ਤੁਹਾਨੂੰ ਵੀ ਪਤਾ ਹੀ ਹੋਏਗਾ ਅੱਜ ਕੱਲ ਕੰਮ ਕਾਜ ਤੇ ਕੁਛ ਰਹਿ ਨੀ ਗਏ ਨੇ
ਹਾਂਜੀ ਹਾਂਜੀ ਕੰਮ ਤੇ ਬੋਤ ਮੰਦੀ ਏ, ਬੱਚੇ ਪੜ੍ਹ ਲਿਆ ਮਲਬ ਪੜ੍ਹ ਲੈ ਪੜ੍ਹ ਲੈ ਪੜ੍ਹ ਲੈ ਬਾਬੂ ਪੜ੍ਹਾਈ ਬਹੁਤ ਵਧੀਆ ਪੜ੍ਹ ਲਿਆਂਗਾ ਵਧੀਆ ਰਹੇਗਾ। ਫਾਲਾਨ ਦਫ਼ਤਰ ਚ ਬੈਠਾ ਰਹੇਗਾ ਔਡਰ ਕਰੇਗਾ ਸਰ ਉਸ ਔਰ ਹੋ ਜਾਏਗਾ ਕੋਈ ਲੋੜ ਵੀ ਕਿਤੇ ਜਾਣ ਦੀ ਕਿਥੇ
ਆਪਣੇ ਬਿਜਨਸ ਆਪਣੇ ਵਪਾਰਾਂ ਚ ਅੱਜ ਕੱਲ੍ਹ ਭਾਜੀ ਕੁਛ ਨੀ ਰਹਿ ਗਿਆ। ਮੈਨੂੰ ਜਿਆਦਾ ਲੱਗਦੀ ਤੇ ਪੈਸੇ ਹੱਥ ਕੁਛ ਆਂਦਾ ਕੋਈ ਨੀ
ਹਾਂਜੀ ਹਾਂਜੀ ਬਿਲਕੁਲ ਠੀਕ ਗੱਲ ਹੈ ਨਹੀਂ ਕੋਂਪੀਟੀਸ਼ਨ ਹਰੇਕ ਦੀ ਲਾਈਨ ਵਿੱਚ ਐਸੀ ਗੱਲ ਨਹੀਂ ਹੈ ਉਸ ਵਿੱਚ ਵੀ ਹੈ ਪਰ ਬੱਚਾ ਪੜ੍ਹ ਲਿਆ ਤੇ ਬਹੁਤ ਵਧੀਆ ਉਹਦੇ ਵਾਸਤੇ
ਬੱਚਾ ਪੜ੍ਹ ਲਿਖ ਜਾਏ ਆਪਣੀ ਨੌਕਰੀ ਕਰਨ ਲੱਗ ਜਾਏ ਜਿੰਮੇਵਾਰ ਹੋ ਜਾਏ ਤੇ ਕੋਈ ਟੈਨਸ਼ਨ ਨਹੀਂ ਹੁੰਦੀ।
ਹਾਂਜੀ ਹਾਂਜੀ ਹਾਂਜੀ ਇਹ ਗੱਲ ਕਹਿ ਰਹੇ ਚਲੋ
ਤਾਂ ਹੀ ਤੇ ਅੱਜ ਕੱਲ੍ਹ ਦੇ ਬੱਚੇ ਆਪ ਆਪਣੀਆਂ ਨੌਕਰੀਆਂ ਕਰਦੇ ਨਾਲ ਜਨਾਨੀਆਂ ਵੀ ਲੈਂਦੇ ਨੇ ਨੌਕਰੀਆਂ ਕਰਦੀਆਂ ਹੋਈਆਂ ਦੋਨੋ ਨੌਕਰੀ ਕਰਦੇ ਹੋਣਗੇ ਆਪਣਾ
ਬਾਈ ਉਹ ਉਹਨੂੰ ਪਤਾ ਨਾ ਵੀ ਫਾਇਦਾ ਕੀ ਆ ਫੇਰ ਬੱਚੇ ਨੂੰ ਮਨਾ ਕਿਤੇ
ਅੱਜ ਕੱਲ ਭਾਜੀ ਮਹਿੰਗਾਈ ਐੰਨੀ ਹੈ ਕਿ ਤੇ ਗੁਜ਼ਾਰਾ ਨੀ ਹੁੰਦਾ ਇੱਕ ਬੰਦੇ ਦੇ ਕਮਾਣ ਨਾਲ
ਬਸ ਬਸ ਖਰਚੇ ਖਰਚਾ ਬਹੁਤ ਹੈ ਨਾ ਜੀ ਖਰਚਾ ਬਹੁਤ ਹੈ ਹਰੇਕ ਦਾ ਖਰਚੇ ਬਹੁਤ ਨੇ ਹਰੇਕ ਨੂੰ ਚੀਜ਼ ਦੇ ਤੀ ਮੋਬਾਇਲ ਸਭ ਚਾਹੀਦਾ ਏ ਮੋਬਾਇਲ ਰਿਚਾਰਜ ਕਰਉਣਾ ਇੰਟਰਨੈਟ ਵੀ ਚ ਮੋਬਾਇਲ ਇਕੱਲਾ ਮੋਬਾਇਲ ਤੇ ਚੱਲੇਗਾ ਨੀ ਇੰਟਰਨੈਟ ਵੀ ਚਲਣਾ ਏ।
ਨੁਕਸਾਨ ਵੀ ਨੇ ਫਾਇਦੇ ਵੀ ਨੇ
ਹਾਂਜੀ ਹਾਂਜੀ ਉਹ ਜਿਵੇਂ ਫੁੱਲਾਂ ਕੱਟ ਹੁੰਦਾ ਉਵੇਂ ਹਿਸਾਬ ਹੈ ਫਾਇਦਾ ਵੀ ਹੈ ਨੁਕਸਾਨ ਵੀ ਹੈ ਹਰੇਕ ਚੀਜ਼ ਦਾ ਫਾਇਦਾ ਹੋ ਨੁਕਸਾਨ ਵੀ ਹੈ ਚਲੋ ਹੋਰ ਸੁਣਾਓ ਹੋਰ ਸਭ ਠੀਕ ਹੈ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਬਾ ਸ਼ਾਮੀ ਹੈਂ ਸਤਿ ਸ੍ਰੀ ਅਕਾਲ।